ਹਨਾ।
ਹਾਂਜੀ ਸਤਿ ਸ਼੍ਰੀ ਅਕਾਲ ਜੀ।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
ਬਸ ਵਧੀਆ ਜੀ, ਅੱਜ ਤੁਹਾਡੀ ਥੋੜ੍ਹੀ ਹੈਲਪ ਦੀ ਜ਼ਰੂਰਤ ਸੀ।
ਹਾਂਜੀ ਦੱਸੋ ਜੀ।
ਸਾਡੇ ਘਰ ਨਾ ਗੈਸਟ ਆ ਰਹੇ ਨੇ ਔਰ ਮੈਨੂੰ ਜ਼ਿਆਦਾ ਖਾਸ ਕੁਛ ਕੁਕਿੰਗ ਚ ਆਦਾ ਨੀ।
ਓਕੇ।
ਤੇ ਤੁਸੀਂ ਮੈਨੂੰ ਇੱਕ-ਦੋ ਰੈਸਪੀ ਦੱਸ ਦੋ ਜੋ ਮੈਂ ਡਿਨਰ ਲਈ ਪ੍ਰਪੇਅਰ ਕਰ ਸਕਦੀ ਹਾਂ।
ਓਕੇ। ਅੱਛਾ ਵੈ ਵੈੱਜ ਵਿੱਚ ਦੱਸਾਂ ਕਿ ਨੋਨ ਵੈੱਜ ਦੇ ਵਿੱਚ। ਕਿਸ ਤਰ੍ਹਾਂ ਦਾ ਤੁਸੀਂ ਡਿਨਰ ਲਾਈਕ ਕਰੋਗੇ ਵੈਜੀਟੇਰੀਨ ਰੈਸਪੀ।
ਮੇਰੇ ਗੈਸਟ ਵੈਜੀਟੇਰੀਅਨ ਨੇ। ਤੁਸੀਂ ਦੋ ਅੱਛੀ ਜੀਆ ਕਿਉਕ ਰਸਪੀ ਦੱਸ ਦੋ ਸੋ ਦੈਟ ਮੈਂ ਆਪਣੇ ਆਪ ਬਣਾ ਸਕਾ। ਤਾ ਨਾ ਮੈਨੂੰ ਬਾਹਰੋਂ ਨਾ ਮੰਗਵਾਣਾ ਪਏ ਵੈਦਰ ਅੱਛਾ ਨੀ ਹੈ ਤੇ ਬਾਹਰ ਦਾ ਫੂਡ ਸਾਰੇ ਅਵੋਇਡ ਕਰਦੇ ਨੇ ਗਰਮੀ ਬਹੁਤ ਜ਼ਿਆਦਾ ਹੈ।
ਬਿਲਕੁਲ ਬਿਲਕੁਲ ਠੀਕ ਗੱਲ ਹੈ ਤੁਹਾਡੀ ਨਹੀਂ ਨਹੀਂ ਠੀਕ ਹੈ ਅੱਜ ਕੱਲ੍ਹ ਪਤਾ ਕੀ ਹੈ ਪਹਿਲੇ ਟਰੈਂਡ ਸੀਗਾ ਕਿ ਲੋਕ ਬਾਹਰ ਦਾ ਜ਼ਿਆਦਾ ਖਾਣਾ ਅ ਪ੍ਰੈਫਰ ਕਰਦੇ ਸੀਗੇ ਖਾਣਾ ਵੀ ਔਰ ਬਣਾਉਣਾ ਵੀ ਬਟ ਹੁਣ ਆਪਣੀ ਹੈਲਥ ਦੇ ਨੂੰ ਥੋੜ੍ਹਾ ਕੋਂਸ਼ੀਅਸ ਲੈ ਕੇ ਲੋਕ ਘਰ ਦਾ ਫੂਡ ਜ਼ਿਆਦਾ ਲਾਈਕ ਕਰ ਰਹੇ ਨੇ।
ਬਿਲਕੁਲ ਉਹਨਾਂ ਨੂੰ ਹੋਮ ਕੁਕ ਫੂਡ ਨਾ ਜ਼ਿਆਦਾ‌
ਜ਼ਿਆਦਾ ਪ੍ਰੈਫਰੈਂਸ ਵਿਚ ਆ ਰਹੀ ਹੈ ਹੁਣ ਠੀਕ ਹੈ ਠੀਕ ਹੈ ਚਲੋ ਕੋਈ ਗੱਲ ਨਹੀਂ ਮੈਂ ਤੁਹਾਨੂੰ ਈਜ਼ੀ ਐਂਡ ਕੁਇਕ ਰੈਸਪੀ ਦੱਸਦੀ ਹਾਂ ਤੁਸੀਂ ਸ਼ਾਹੀ ਪਨੀਰ ਜ਼ਰੂਰ ਟਰਾਈ ਕਰਨਾ ਮੈਂ ਤੁਹਾਨੂੰ ਉਹ ਦੱਸਦੀ ਹਾਂ ਬਣਾਉਣਾ
ਠੀਕ ਹੈ ਜੀ।
ਹਾਂਜੀ ਤੁਸੀਂ ਨਾ ਆ ਸਭ ਤੋਂ ਪਹਿਲੇ ਤੁਸੀਂ ਪਿਆਜ਼ ਅੱਛਾ ਕਿੰਨੇ ਬੰਦੇ ਆ ਰਹੇ। ਮੈਂ ਤੁਹਾਨੂੰ ਉਸ ਅਕੋਰਡਿੰਗ ਦੱਸਾਂ।
ਅਸੀਂ ਟੋਟਲ ਹੈਗੇ ਹਾਂ ਅਸ ਅ ਅਸੀਂ ਹੈਗੇ ਹਾਂ ਫਾਈਵ ਮੈਂਬਰਸ ਲਾ ਲਓ ਚਲੋ। ਫਾਈਵ ਮੈਂਬਰ ਨੂੰ ਸਰਵ ਕਰਨਾ ਆਪਾਂ ਇਨ ਟੋਟਲ।
ਓਕੇ ਓਕੇ ਓਕੇ ਠੀਕ ਹੈ, ਤੁਸੀਂ ਨਾ ਥਰੀ ਅਨੀਅਨਸ ਲੈਣਾ ਤਿੰਨ ਪਿਆਜ ਲੈਣਾ। ਤੇ ਲਸਣ ਦੀ ਤੂਰੀਆਂ ਤੁਸੀਂ। ਤੁਸੀਂ ਲੈ ਲੈਣਾ ਅਅ ਸੈਵਨ ਟੂ ਏਟ ਲਸਣ ਦੀਆਂ ਤੁੂਰੀਆਂ ਲੈ ਲੈਣਾ ਤੁਸੀਂ।
ਠੀਕ ਹੈ ਜੀ।
ਠੀਕ ਹੈ ਜੀ। ਪਹਿਲੇ ਤੁਸੀਂ ਲਸਣ ਨੂੰ ਅੱਛੀ ਤਰ੍ਹਾਂ ਛਿੱਲਕੇ ਉਹਨੂੰ ਅਹ ਅਹ ਉਹ ਕਰ ਲੈਣਾ ਕੱਦੂਕਸ ਕਰ ਲੈਦਾ ਕੱਦੂਕਸ ਕਰਕੇ ਇੱਕ ਪਾਸੇ ਜਦੋਂ ਤੁਸੀਂ ਕੜਾਹੀ ਦੇ ਵਿੱਚ ਤੇਲ ਰੱਖੋਗੇ ਉਹਦੇ ਵਿੱਚ ਤੁਸੀਂ ਹਲਕੀ ਜਿਹੀ ਆ ਹਿੰਗ ਪਾ ਕੇ, ਤੇ ਲਸਣ ਵਿੱਚ ਪਾ ਦੇਣਾ ਐ। ਲਸਣ ਪਾ ਕੇ ਤੇ ਫੇਰ ਤੁਸੀਂ ਜਿਹੜੇ ਤਿੰਨ ਪਿਆਜ ਲਏ ਹੋਣਗੇ, ਉਹਨੂੰ ਚੋਪਿੰਗ ਬੋਰਡ ਦੇ ਵਿੱਚ ਚੋਪ ਕਰਕੇ, ਬਰੀਕ ਬਰੀਕ ਕੱਟ ਕੇ ਤੇ ਤੁਸੀਂ ਨਾਲ ਉਹਨੂੰ ਉਹ ਵੀ ਪਾ ਦੇਣੇ ਏ। ਓਕੇ।
ਚੋਪਰ ਚ ਪਾ ਸਕਦੇ ਆਪਾਂ ਮੇਰੇ ਕੋਲ ਚੋਪਰ ਹੈਗਾ।
ਹਾਂ ਤੁਸੀਂ ਕਰ ਸਕਦੇ ਹੋ, ਬਹੁਤ ਜ਼ਿਆਦਾ ਬਰੀਕ ਮਸਾਲਾ ਨਾ ਕਰਨਾ। ਕਿਉਂਕਿ ਆਪਾਂ ਦੁਬਾ ਉਹਨੂੰ ਦੁਬਾਰਾ ਅਸੀਂ ਮਿਕਸੀ ਦੇ ਵਿੱਚ ਉਹਨੂੰ ਬੀਟ ਕਰਾਂਗੇ। ਕਰਨਾ ਪਏਗਾ ਉਹਨੂੰ। ਹਾਂ ਹਾਂ ਹਾਂ। ਤੁਸੀਂ ਕਰ ਲਓ ਠੀਕ ਹੈ ਲਸਣ ਤੁਸੀਂ ਸਾੜ ਲੈਣਾ ਲਸਣ ਦਾ ਜਿਹੜਾ। ਫਲੇਵਰ ਹੈਗਾ ਉਹ ਓਵੇਂ ਹੀ ਓਵੇਂ ਰਹੇਗਾ ਲਸਣ ਤੁਸੀਂ ਉਵੇਂ ਹੀ ਕਰ ਲੈਣਾ। ਅਤੇ, ਫਿਰ ਤੁਸੀਂ ਉਹਨੂੰ ਹਲਕਾ ਜਿਹਾ ਜੀਰਾ ਪਾ ਕੇ ਬਿਲਕੁਲ ਥੋੜ੍ਹਾ ਜਿਹਾ ਜੀਰਾ। ਜਸਟ ਫੋਰ ਟੇਸਟ। ਅਹ ਮਤਲਬ ਜਿਆਦਾ ਸ਼ੋ ਨਾ ਹੋਵੇ ਹਲਕਾ ਜਿਹਾ ਉਹਨੂੰ ਪਾ ਲੈਣਾ।
ਚਾਹੀਦਾ।
ਹਾਂਜੀ, ਹਾਂਜੀ ਥੋੜ੍ਹਾ ਜਿਹਾ ਵਿੱਚ ਪਾ ਕੇ ਤੁਸੀਂ ਲਸਣ ਪਿਆਜ਼। ਤੇ ਟਮਾਟਰ ਹਰੀ ਮਿਰਚਾਂ ਤੁਸੀਂ ਅਹ ਮੋਟੀਆਂ ਮੋਟੀਆਂ ਕੱਟ ਕੇ। ਉਵੇਂ ਵਿੱਚ ਪਾ ਦੇਣਾ ਏ ਅਦਰਕ ਨਹੀਂ ਹੱਲੇ ਪਾਣੀ ਅਦਰਕ ਬਾਅਦ ਦੇ ਵਿੱਚੋਂ ਪਾਵਾਂਗੇ। ਜਦੋਂ, ਮਸਾਲਾ ਰੈਡੀ ਹੋ ਗਿਆ ਉਦੋਂ।
ਠੀਕ ਏ ਜੀ।
ਅਹਾਂ ਤੁਸੀਂ ਕੀ ਕਹਿੰਦੇ ਆ, ਮਸਾਲੇ ਨੂੰ ਜਦੋਂ ਅ ਭੁੰਨ ਲਓਗੇ ਨਾ। ਅਹ ਪਿਆਜ ਨੂੰ, ਟਮਾਟਰ ਨੂੰ, ਤੇ ਹਰੀ ਮਿਰਚਾਂ ਨੂੰ ਭੁੰਨ ਲਓਗੇ। ਫਿਰ, ਉਸ ਉਸ ਤੋਂ ਬਾਅਦ ਅਦਰਕ ਵੀ ਹਲਕੀ ਹਲਕੀ ਤੁਸੀਂ ਅ ਜ਼ਿਆਦਾ ਬਰੀਕ। ਨਾ ਹੋਏ ਥੋੜੇ ਮੋਟੇ। ਪੀਸ, ਅਹਾਂ ਟੁੱਟ ਅ ਤੋੜ ਕੇ ਉਹਨੂੰ ਵਿੱਚ ਪਾ ਲੈਣਾ ਕੱਟ ਕੇ। ਜਦੋਂ ਮਸਾਲਾ ਸਾਡਾ ਠੰਡਾ ਹੋ ਗਿਆ ਐਸਾ ਹੀ ਪਨੀਰ ਵਾਲਾ ਫਿਰ ਤੁਸੀਂ ਇਹਨੂੰ। ਤੇ ਅਹ ਠੰਡਾ ਹੋ ਗਿਆ, ਮਿਕਸੀ ਦੇ ਵਿੱਚ ਪਾ ਲੈਣਾ। ਓਵਰਆਲ ਜਿੰਨਾ ਵੀ ਤੁਸੀਂ ਕੜਾਹੀ ਦੇ ਵਿੱਚ ਮਸਾਲਾ ਭੁੰਨਿਆ, ਸਾਰਾ ਹੀ ਪਾ ਲੈਣਾ।
ਸਾਰਾ ਉਹਨੂੰ ਮਿਕਸੀ ਚ ਕਰ ਲੈਣਾ।
ਹਾਂਜੀ ਹਾਂਜੀ, ਪਿਊਰੀ ਬਣਾ ਲੈਣਾ। ਤੇ, ਉਸ ਤੋਂ ਬਾਅਦ ਇਹਨੂੰ ਮਿਕਸੀ ਦੇ ਵਿੱਚ। ਤੁਸੀਂ ਬਿਲਕੁਲ ਬਰੀਕ ਕਰ ਲੈਣਾ। ਤਾਂ ਕਿ ਜਦੋਂ ਤੁਸੀਂ ਖਾਓ ਤੁਹਾਡੇ ਮੂੰਹ। ਉਹਦੇ ਵਿੱਚ ਮਸਾਲਾ ਨਾ ਆਏ। ਇੱਕ ਕਰੀਮ ਆਏ, ਟੇਸਟ ਜਿਹਾ ਲੱਗੇ ਫਲੇਵਰ ਆਏ।
ਓਕੇ, ਓਕੇ ਕ੍ਰੀਮੀ ਟੈਕਸ਼ਰ ਕਾਰ ਲਾਂਗੇ।
ਬਿਲ ਹਾਂਜੀ। ਤੁਸੀਂ ਉਹਨੂੰ ਬਿਲਕੁਲ ਬਰੀਕ ਕਰਕੇ ਫਿਰ ਦੁਬਾਰਾ ਉਹਨੂੰ ਕੜਾਹੀ ਦੇ ਵਿੱਚ ਜਦੋਂ ਪਾਓਗੇ। ਓਂਦੇ ਵਿੱਚ ਤੁਸੀ ਅ ਦੋ ਕੜੀ ਪੱਤਾ ਪਾ ਲੈਨਾ, ਦੋ ਕੜੀ ਪੱਤਾ। ਔਰ ਇੱਕ। ਤੇਜ਼ ਪੱਤਾ, ਤੇਜ ਪੱਤਾ ਓ ਪਾ ਲੈਨਾ। ਤੇਜ ਪੱਤਾ ਪਾ ਲਓਗੇ ਤੇ, ਓਸ ਤੋ, ਹਾਂਜੀ ਜਿਆਦਾ ਨੀ ਪਾਣੇ ਹਲਕੇ, ਹਲਕੇ ਪਾਣੇ ਐ ਥੋੜੇ, ਥੋੜੇ।
ਠੀਕ ਐ ਜੀ।
ਤੇ, ਓਸ ਤੋ ਬਾਦ ਬਰੀਕ ਲਾਚੀ ਐ ਓਨੂੰ ਕੁੱਟ ਕੇ ਪਾ ਦੇਨਾ, ਛੋਟੀ ਲਾਚੀ ਨੂੰ।
ਠੀਕ ਏ ਜੀ, ਸਿਕਿੱਪ ਕਰ ਸਕਦੇ ਆ ਆਪਾਂ ਲਾਚੀ, ਕਈਆਂ ਨੂੰ ਲਾਚੀ ਪਸੰਦ ਨੀ ਆਂਦੀ?
ਹਾਂ, ਅ ਜਿਵੇਂ ਤਾਂ ਤੁਹਾਡਾ, ਹਾਂਜੀ ਜਿਵੇਂ। ਤੁਹਾਡਾ ਫਲੇਵਰ ਹੈ ਤੁਸੀਂ ਉਵੇਂ ਕਰ ਸਕਦੇ ਹੋ। ਇਹਦੇ ਵਿੱਚ ਜਦੋਂ ਤੁਸੀਂ ਉਹ ਅਅ। ਮਸਾਲਾ ਤੁਸੀਂ ਪਾ ਦੋਗੇ ਨਾ, ਬੀਟ ਕਰਕੇ ਸਾਰਾ ਵਿੱਚ ਕੜਹੀ ਦੇ। ਤੇ, ਉਸ ਤੋਂ ਬਾਅਦ ਤੁਸੀਂ ਨਾ ਅ ਦੋ ਕੁ ਚਮਚ ਮਲਾਈ ਦੇ ਲੈ ਕੇ। ਕਿ ਉਹ ਵਿੱਚ ਤੁਸੀਂ ਪਾਣੇ ਹੈ। ਮਲਾਈ ਨੂੰ ਚੰਗੀ ਤਰ੍ਹਾਂ ਹਿਲਾ ਕੇੇ ਪਤਲਾ ਕਰਕੇ। ਤੇ ਉਹਨੂੰ ਫਿਰ ਵਿੱਚ ਪਾਉਣਾ। ਮਲਾਈ ਪਾਓਗੇ, ਓਸਤੋ ਬਾਦ ਅਗਰ ਤੇ ਤੁਸੀ ਕਰੀਮ ਪਸੰਦ ਕਰਦੇ ਓ ਤੇ ਤੁਸੀ ਕਰੀਮ ਓੱਤੋਂ ਪਾ ਲੈਣਾ। ਅਗਰ ਤੁਸੀ ਕ੍ਰੀਮ ਪਸੰਦ ਨਈ ਕਰਦੇ, ਤੇ ਤੁਸੀ ਹਾਂ, ਤੁਸੀਂ ਕ੍ਰੀਮ ਵੀ ਪਾ ਸਕਦੇ ਓ ਏਂਦੇ ਵਿੱਚ, ਬਟ ਅਸੀ ਜੇੜਾ ਬਨਾਂਨੇ ਆ ਓ ਅਸੀ ਤੇ ਮਲਾਈ ਦੇ ਨਾਲ ਦੁੱਧ ਪਾ ਕੇ ਬਨਾਨੇ ਆ, ਦੁੱਧ ਉੱਪਰੋਂ ਪਾ ਲੈੱਨੇ ਆ।
ਓ ਵੀ ਠੀਕ ਹੇ, ਘਰ ਵਾਲੀ ਚੀਜ਼ ਜਾਦਾ ਬੈਟਰ ਏ ਔਰ ਹੈਲਦੀ ਏ।
ਹਾਂਜੀ, ਮਲਾਈ ਪਾ ਕੇ, ਉੱਪਰੋਂ ਦੁੱਧ ਪਾ ਕੇ ਦੁੱਧ ਨੂੰ ਨਾ ਫੇਰ ਏਂਦੇ ਵਿੱਚ ਕੜਨ ਦੇਨਾ ਏ, ਕੜਾਈ ਦੇ ਵਿੱਚ ਈ ਤਾਕਿ ਮਸਾਲਾ ਏਦੇ ਵਿੱਚ ਐੜ ਔਨ ਹੋ ਜਾਏ।
ਠੀਕ ਐ।
ਠੀਕ ਐ ਜੀ, ਓਸ ਤੋ ਬਾਦ ਤੁਸੀ ਕਾਜੂ ਲੈਨੇ ਐ ਕਾਜੂ ਨੂੰ ਤੁਸੀ ਹਲਕਾ ਕੁੱਟ ਲੈਨਾ, ਹਲਕਾ ਜਾ ਹਾਂਜੀ, ਓਨੂੰ ਥੋੜਾ, ਥੋੜਾ ਐਂ ਅ, ਕੁੱਟ ਕੇ ਤੇ ਤੂਸੀ ਗ੍ਰੇਵੀ ਦੇ ਵਿੱਚ ਪਾ ਦੇਨੇ ਐ ਕਾਜੂ। ਕਾਲਾ ਨਮਕ, ਮਿਰਚ, ਹਲਦੀ ਤੂਸੀ ਜਿਵੇਂ ਤੂਸੀ ਟੇਜ਼ ਦੇ ਅਕੋਡਿੰਗ ਖਾਂਦੇ ਓ, ਤੇਜ ਖਾਂਦੇ ਓ ਤੇਜ, ਜੇ ਲਾਈਟ ਖਾਂਨੇ ਓ, ਵੈਸੇ ਤੇ ਐਂਦੇ ਵਿੱਚ ਲਾਈਟ ਹੀ ਅੱਛਾ ਲੱਗਦਾ ਤੇਜ਼ ਨੀ ਅੱਛਾ ਲੱਗੇਗਾ।
ਹਾਂ, ਏਦੇ ਫ਼ਲੇਵਸ਼ ਥੋੜੇ ਘੱਟ ਸਟੋ੍ਂਗ ਹੁੰਦੇ ਨੇ ਮਿੱਠਾ, ਮਿੱਠਾ ਜੇਆ ਈ ਸਵਾਦ ਲੱਗਦਾ ਐ, ਜੇ ਅਪਾਂ ਰੇਡੀਮੇਟ ਖਾਨੇ ਆਂ।
ਹਾਂਜੀ, ਹਾਂਜੀ ਤੇ ਕਸੂਰੀ ਮੇਥੀ ਵੀ ਤੂਸੀ ਪਾ ਸਕਦੇ ਔ, ਅਗਰ ਤੂਆਡੇ ਘਰ ਦੇ ਲਾਈਕ ਕਰਦੇ ਆ ਤਾਂ ਤੂਰੀ ਮੇਥੀ ਦਾ ਵੀ ਬੋਤ ਇੱਕ, ਫ਼ਲੇਵਰ ਹੁੰਦਾ ਏਨਾ ਕਈਆਂ ਨੂੰ ਪਸੰਦ ਨਈ ਆਂਦਾ ਕੁਛ ਫੈ਼ਮਲੀਜ਼ ਖਾਂਦੀਆਂ ਨੇ ਅੱਛਾ ਲੱਗਦਾ ਐ, ਅਕੋਡਿੰਗ ਟੂ ਟੇਸਟ ਦੀ ਗੱਲ ਹੈਗੀ ਐ ਤੇ, ਏਂਦੇ ਵਿੱਚ ਤੁਸੀਂ
ਨਹੀਂ ਬਾਕੀ ਤੇ ਸਾਰਾ ਚੱਲ ਜਾਂਦਾ, ਬਸ ਲਾਚੀ ਤੇ ਥੋੜਾ ਜੇਆ ਡਾਊਟ ਰੇਂਦਾ ਬਾਕੀ ਦੇ ਸਾਰੇ ਮਸਾਲੇ ਅਸੀ, ਡੇਲੀ ਬੇਸਿਸ ਤੇ ਯੂਜ਼ ਕਾਰਦੇਂ ਆਂ
ਠੀਕ ਐ, ਚਲੋ ਕੋਈ ਗੱਲ ਨੀ ਲਾ, ਲਾਚੀ ਤੁਸੀ ਅਗਰ ਸਿਕਿਪ ਕਰਨੀ ਏ ਤੇ ਤੁਸੀ ਸਿਕਿਪ ਕਾਰ ਸਕਦੇ ਔ, ਕੋਈ ਐਸੀ ਗੱਲ ਨੀ ਹੈਗੀ, ਠੀਕ ਐ ਜਦੋਂ ਤੁਸੀ ਅ ਤੁ ਦੀ ਗ੍ਰੇਵੀ ਤੁਆਨੂੰ ਲੱਗਿਆ ਵੀ ਹੁਣ ਰੇਡੀ ਹੈਗੀ ਐ, ਫੇ਼ਰ ਤੁਸੀ ਔਦੇਂ ਊਤੇ ਜੇੜਾ ਕਾਜੂ ਮੈਸ਼ ਕੀਤਾ ਹੋਯਾ ਸੀਗਾ ਤੂਸੀ ਪਰ ਪਾ ਸਕਦੇ ਔ ਕਾਜੂ, ਕਾਜੂ ਨੂੰ ਵੀ ਦੋ ਇੱਕ ਮਿੰਟ ਲਗਾ ਦੋ ਕਿ ਹਾਂ, ਔ ਵੀ ਤਾਂ ਹਲਕਾ, ਹਲਕਾ ਕ੍ਰਿਸਪੀ ਜਾ ਹੋ ਜਾਏ ਥੋੜਾ, ਪਤਾ ਚੱਲ ਜਾਏ ਕਿ ਹਾਂ ਵਿੱਚ ਹੈਗਾ ਐ, ਬਿਲਕੁਲ ਪਾਊਡਰ ਨੀ ਬਨਾਨਾ, ਪਾਊਡਰ ਬਨਾ ਲੋਗੇ ਤੇ ਓਂਦਾ ਪਤਾ ਨਈ ਚੱਲਨਾ, ਔਰ ਔ ਬੋਹੋਤ ਜਾਦਾ ਗਾੜਾ ਵੀ ਹੋ ਜਾਏਗਾ ਕਾਜੂ ਨਾਲ, ਔਰ ਅ ਕੀ ਕੇਂਦੇ ਆ ਬਸ ਫੇ਼ਰ ਤੁਸੀ ਉ ਪਰ ਆਪਣਾ ਅ ਚੀਜ਼ ਪਾਦੇਯੋ ਅਗਰ ਤਾਂ ਤੁਸੀਂ ਟ੍ਰਇਂਗਲ ਸ਼ੇਪ ਦੇ ਵਿੱਚ ਕੱਟ ਸਕਦੇ ਹੋ ਤੇ ਟ੍ਰਇਂਗਲ ਚ ਕਰ ਲਓ। ਨਹੀ ਤੇ ਤੁਸੀਂ ਸਕੇਅਰ ਸ਼ੇਪ ਦੇ ਵਿੱਚ ਕੱਟ ਕੇ ਪੀਸਿਸ ਪਾ ਸਕਦੇ ਹੋ।
ਠੀਕ ਏ ਇੰਨੀ ਗ੍ਰੇਵੀ ਚ ਆਪਾਂ ਕਿੰਨਾ ਕੁ ਪਨੀਰ ਪਾਉਣਾ?
ਪਨੀਰ ਤੁਸੀਂ ਅਹ ਪਾਈਆ ਪਨੀਰ ਪਾ ਸਕਦੇ ਹੋ ਇੰਨੀ ਕੁਆਂਟਿਟੀ ਤੁਸੀਂ ਲੈ ਸਕਦੇ ਹੋ ਉਹ ਤੁਹਾਡੇ
ਹੇਨਾ ਜੇ ਜਿਹੜੀ ਰੇਸ਼ੋ ਤੁਸੀਂ ਮੈਨੂੰ ਗ੍ਰੇਵੀ ਦੀ ਦੱਸੀ ਏ ਉਹਦੇ ਵਾਸਤੇ ਮਤਲਬ ਪਾਇਆ ਪਨੀਰ ਸਫੀਸ਼ੀਐਂਟ ਐ।
ਹਾਂਜੀ ਹਾਂਜੀ ਹਾਂਜੀ ਔਰ ਫਾਈਵ ਪਰਸਨ ਵਾਸਤੇ ਬਹੁਤ ਐ ਪਾਇਆ ਪਨੀਰ। ਔਰ ਨਾਲ ਤੁਸੀਂ ਕੁਛ ਹੋਰ ਵੀ ਬਣਾਉਣਾ ਹੋਏਗਾ। ਹਾਂਜੀ ਨਾਲ ਕੁਛ ਹੋਰ ਵੀ ਬਣਾਣਾ ਹੋਏਗਾ
ਤੇ ਸਾਨੂੰ ਤਰੀ ਵਾਲੀ ਕੋਈ ਸਬਜ਼ੀ ਚਾਹੀਦੀ ਐ ਦਾਲ ਬਣ ਜਾਏ ਜਾਂ ਕੀ ਬਣ ਸਕਦਾ ਈਜ਼ੀ ਦੱਸੋ? ਈਨੀ ਕੋਈ ਛੇਤੀ ਬਨਨ ਵਾਲੀ ਦਾਲ ਦੱਸੋ?
ਠੀਕ ਐ, ਤੁਸੀ ਨਾ ਦਾਲ ਮੱਖਨੀ ਬਨਾ ਸਕਦੇ ਔ ਦਾਲ ਮੱਖਨੀ ਵੀ ਰਾਤੀ ਅਗਰ ਗੈਸਟ ਆਏ ਹੋਨ ਤੇ ਅੱਛੀ ਲੱਗਦੀ ਐ ਉਂਦੇ ਵਿੱਚ ਤੁਸੀ ਕੁਛ ਖਾਸ ਨੀ ਕਰਨਾ ਹੇਗਾ, ਤੁਸੀ ਅੱਧੀ ਕੋਲੀ ਲੈਨੀ ਏ ਅ, ਮਾਂ ਦੀ ਔਰ, ਤੁਸੀ ਕੁੱਕਰ ਦੇ ਵਿੱਚ ਜਿਵੇਂ ਪਾਂਨੇ ਔ ਨਾਲ ਤੁਸੀ ਹਿੰਗ ਵੀ ਪਾ ਦੇਨਾ ਔਰ ਸਰਸੋਂ ਦਾ ਤੇਲ ਵੀ ਤੁਸੀਂ ਵਿੱਚ ਪਾ ਦੇਿੰਣਾ ਨਮਕ ਔਰ ਹਲਦੀ ਪਾ ਕੇ ਸਰਸੋਂ ਦਾ ਤੇਲ ਪਾ ਦੋਨਾ ਸਰਸੋਂ ਹਾਂਜੀ ਸਰਸੋਂ ਦੇ ਤੇਲ ਦੇ ਨਾਲ ਫਲੇਵਰ ਵੀ ਅੱਛਾ ਆਏਗਾ। ਔਰ ਉਹ ਗਲਣਗੇ ਵੀ ਜਲਦੀ। ਅਹ ਹਾਂਜੀ ਸੋਫਟ ਹੋ ਜਾਣਗੇ। ਤੇ ਫਿਰ ਉਸ ਤੋਂ ਬਾਅਦ ਤੁਸੀ ਆਪਣਾ ਅਲੱਗ ਜਿਹੜਾ ਪੈਨ ਲਓਗੇ ਉਹਦੇ ਵਿੱਚ ਦੇਸੀ ਘਿਓ ਦਾ ਤੜਕਾ ਲਗਾ ਲੈਣਾ ਹਲਕਾ ਜੀਰਾ ਪਾ ਕੇ ਵਿੱਚ ਅਹ ਲਸਣ ਲਸਣ ਤੁਸੀਂ ਅਗਰ ਮੋਟਾ ਕੱਟ ਕੇ ਪਾਣਾ ਤੁਸੀਂ ਉਹਦੇ ਵਿੱਚੋਂ ਵੀ ਚੱਲ ਜੇਗਾ। ਅਗਰ ਪਤਲਾ ਲੰਬਾ ਕੱਟਣਾ ਲਸਣ ਉਹ ਵੀ ਅੱਛਾ ਲੱਗੇਗਾ ਦਾਲ ਦੇ ਵਿੱਚ।
ਉਵੇਂ ਵੀ ਤੁਸੀਂ ਪਾ ਸਕਦੇ ਹੋ ਤੇ ਬਰੀਕ ਤੜਕੇ ਵਾਲੇ ਅਜ ਕੱਟ ਲਓ ਅਹ ਹਰੀਆਂ ਮਿਰਚਾਂ ਤੁਸੀਂ ਜਦੋਂ ਐ ਕੁੱਕਰ ਦੇ ਵਿੱਚ ਜਿਹੜੀ ਤੁਸੀ ਦਾਲ ਮੱਖਣੀ ਬਣਾ ਰਹੇ ਹੋ ਮਾਂ ਬਣਾ ਰਹੇ ਹੋ ਜਦੋਂ ਉਹ ਗੱਲ ਜਾਣਗੇ ਉਸ ਤੋਂ ਬਾਅਦ ਤੁਸੀ ਕੁੱਕਰ ਦੇ ਵਿੱਚ ਹਰੀਆਂ ਮਿਰਚਾਂ ਪਾ ਸਕਦੇ ਹੋ ਕਿਉਂਕਿ ਉਹਦਾ ਜਿਹੜਾ ਟੇਸਟ ਹਰੀਆਂ ਮਿਰਚਾਂ ਦਾ ਉਵੇਂ ਹੀ ਰਹੇਗਾ। ਉਹ ਘੱਟ ਨਹੀ ਜਾਏਗਾ ਯਾ ਚੇਂਜ ਨਹੀ ਲੱਗੇਗਾ ਉਹਵੇਂ ਹੀ ਰਹੇਗਾ।
ਠੀਕ ਹੈ ਜੀ ਤਿੱਖਾ ਫਲੇਵਰ ਆਏਗਾ।
ਹਾਂਜੀ ਟਮਾਟਰ ਵੀ ਤੁਸੀ ਬਿਲਕੁਲ ਬੀਟ ਕਰਕੇ ਤੁਸੀਂ ਪਿਆਜ ਦੇ ਆਲੇ ਤੜਕੇ ਦੇ ਵਿੱਚ ਹੀ ਪਾ ਦੇਣ ਆ ਉਸ ਤੋਂ ਬਾਅਦ ਜਿਵੇਂ ਤੁਹਾਨੂੰ ਲੱਗਿਆ ਵੀ ਹੁਣ ਤੇਲ ਛੱਡ ਗਿਆ ਤੁਸੀ ਸਾਰਾ ਮਸਾਲਾ ਆਪਦਾ ਕੁੱਕਰ ਦੇ ਵਿੱਚ ਸ਼ਿਫਟ ਕਰ ਸਕਦੇ ਹੋ।
ਹਾਂ, ਔਰ ਉਸ ਤੋਂ ਬਾਅਦ ਤੁਸੀਂ ਇਹ ਦੇਖਣਾ ਹੈ ਵੀ ਦਾਲ ਪਤਲੀ ਨਾ ਹੋਵੇ। ਦਾਲ ਹਲਕੀ ਗਾੜੀ ਗਾੜੀ ਹੋਏਗੀ ਔਰ ਫੇਰ ਉਸ ਤੋਂ ਬਾਅਦ ਉੱਪਰੋਂ ਆਪਾਂ ਕਰੀਮ ਪਾ ਸਕਦੇ ਹਾਂ। ਕਰੀਮ ਪਾਵਾਂਗੇ ਤੇ ਪ੍ਰੋਪਰ ਸਾਡੀ ਦਾਲ ਮੱਖਣੀ ਜਿਹੜੀ ਹੈ ਉਹ ਰੈਡੀ ਹੋ ਜਾਵੇਗੀ ਉੱਪਰ ਤੁਸੀਂ ਧਨੀਆ ਅਗਰ ਪਸੰਦ ਕਰਦੇ ਹੋ ਕਈ ਲੋਕ ਕਹਿੰਦੇ ਆ ਕਿ ਨਹੀ ਪੱਤੇ ਹੈਗੇ ਅਸੀਂ ਨਹੀਂ ਹਾਂ। ਤੁਸੀ ਲਾਈਕ ਕਰਦੇ ਹੋ ਤੇ ਤੁਸੀ ਪਾ ਲੈਣਾ ਨਹੀ ਤੇ ਤੁਸੀਂ ਛੱਡ ਵੀ ਦੋ ਗੇ ਤੇ ਕੋਈ ਇੰਨਾ ਵੱਡਾ ਇਸ਼ੂ ਨਹੀ ਹੈਗਾ ਬਾਕੀ ਇਹਦੇ ਨਾਲ ਤੁਸੀ ਸਿੰਪਲ ਪਲੇਨ ਰੋਟੀ ਵੀ ਬਣਾ ਲੋਗੇ, ਰਾਈਸ ਵੀ ਬਣਾ ਲੋਗੇ ਸਭ ਕੁੱਝ ਚੱਲ ਜੇਗਾ।
ਵਧੀਆ ਯਾਰ ਤੁਸੀਂ ਬਹੁਤ ਅੱਛਾ ਸਮਝਾਇਆ। ਮੈਨੂੰ ਕੋਂਫੀਡੈਂਸ ਆ ਗਿਆ ਹੁਣ ਕਿ ਮੈਂ ਬਣਾ ਲਾਂਗੀ ਕਿਉਂਕਿ ਪਹਿਲੀ ਵਾਰੀ ਗੈਸਟ ਆ ਰੇ ਨੇ ਔਰ ਮੇਰੀ ਮਦਰ ਘਰ ਨੀ ਹੈਗੀ ਔਰ ਮੈਨੂੰ ਆਪਣੇ ਆਪ ਹੀ ਬਣਾਉਣਾ। ਤੇ ਮੈਂ ਕਿਹਾ ਚਲੋ ਮੈਂ ਤੁਹਾਨੂੰ ਫੋਨ ਕਰਕੇ ਤੁਹਾਡੀ ਹੈਲਪ ਲੈ ਲਾਂ।
ਹਾਂਜੀ ਨਹੀਂ ਬਹੁਤ ਈਜ਼ੀ ਰੈਸਪੀ ਹੈ ਹਾਂਜੀ-ਹਾਂਜੀ।
ਅਗਰ ਕੁੱਛ ਪੁੱਛਣਾ ਹੋਇਆ ਤੇ ਮੈਂ ਫੇਰ ਪੁੱਛਾਂਗੀ ਤੁਹਾਨੂੰ ਫੋਨ ਕਰਕੇ ਠੀਕ ਹੈ ਏਦਾਂ ਮੈਂ ਵਾਰੀ ਟਰਾਈ ਕਰਨੇ ਆ ਬਣਾਉਣ ਦਾ ਠੀਕ ਹੈ ਜੀ ਥੈਂਕ ਯੂ ਸੋ ਮਚ
ਓਕੇ ਜੀ ਥੈਂਕ ਯੂ ਜੀ ਓਕੇ